ਸਤਿ ਸ੍ਰੀ ਅਕਾਲ ਭਾਜੀ, ਹਾਂਜੀ-ਹਾਂਜੀ, ਵਧੀਆ ਤੁਸੀਂ ਸੁਣਾਓ? ਕਿਦਾ, ਤੁਸੀਂ ਸੁਣਾਓ ਕਿੱਦਾਂ ਕੀ ਹਾਲ-ਚਾਲ ਨੇ? ਵਧੀਆ।
ਵਧੀਆ-ਵਧੀਆ, ਘਰ ਪਰਿਵਾਰ ਠੀਕ ਹੈ।
ਹਾਂਜੀ-ਹਾਂਜੀ, ਵਧੀਆ-ਵਧੀਆ, ਗੁਰੂ ਸਾਹਿਬ ਦੀ ਕਿਰਪਾ ਭਾਜੀੀ ਤੁਸੀਂ ਸੁਣਾਓ?
ਹੋਰ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਸੋਨ ਕੀ ਫਾਇਦੇ ਨੇ ਸਾਨੂੰ ਇਮਪੋਰਟੈਂਟ ਕੀ ਸਲੀਪ ਦੇ ਹਨ ਹੁਣ ਤੁਸੀਂ ਅੱਜ-ਕੱਲ੍ਹ ਵੇਖਿਆ ਹੋਣਾ ਬਹੁ ਬਹੁਤ ਬੰਦੇ ਨੇ ਕਈਆਂ ਨੂੰ ਨੀਂਦ ਨੀ ਆਉਂਦੀ ਵੈਸੇ ਨੀ ਜੇ ਆਪਾਂ ਸੋਵਾਂਗੇ ਸਾਡੀ ਬਡੀ ਥਕਾਵਟ ਲੱਥੇਗੀਈ ਤਾਂਦੇ- ਐਕਟਿਵ ਰਹਾਂਗੇ ਹਰ ਕੰਮ ਚ ਹੈਨਾ ਜੀ ਅੱਜ-ਕੱਲ ਦੇ ਬੰਦੇ ਤਾਂ ਸੁੱਤੇ ਹੀ ਰਹਿੰਦੇ ਮੇਰੇ ਹਿਸਾਬ ਨਾਲ ਹਨ ਬਹੁਤ ਜ਼ਿਆਦਾ ਸੁੱਤੀ ਰਹਿੰਦੇ ਮੇਰੇ ਹਿਸਾਬ ਨਾਲ ਕਿੰਨੇ ਸੁੱਤੇ ਰਹਿਣਗੇ ਦਲਿੱਧਰ ਕਈ ਬੰਦੇ ਨੂੰ ਦਲਿੱਧ ਪੈ ਜਾਂਦਾ ਉਹ ਹਰ ਟਾਈਮ ਸੁੱਤੇ ਰਹਿੰਦੇ ਨੇ ਫ ਉਹਨੂੰ ਢਿੱਲੇ-ਮੱਠੇ ਰਹਿੰਦੇ ਨੇ ਬਿਲਕੁਲ ਹੈਨਾ ਜੀ, ਨਾ ਕੋਈ ਕੰਮ ਕਰਦ ਦੇ ਨੇ ਲਿਸੇ ਰਹਿਨ ਦੇ ਨੇ ਮੇਰੇ ਹਿਸਾਬ ਨਾਲ ਹੈਨਾ ਜੀ। ਸੋਣ ਦੇ ਬਹੁਤ ਫਾਇਦੇ, ਕਈਆਂ ਨੂੰ ਬੰਦੇ ਨੂੰ ਨੀਦ ਨ ਨਹੀਂ ਆਉਂਦੀ ਹੈ ਮਨਾ ਜੀ ਫਿਰਰ ਉਹ ਦਵਾਈਆਂ ਵਗੈਰਾ ਖਾਂਦੇ ਨੇ ਬਹੁਤ ਕੁਛ ਬਹੁਤ ਗੁਰੂ ਫੇਿਰ ਤੋਂ ਬਾਅਦ ਹੈਨਾ ਜੀ ਬਹੁਤ ਜ਼ਿਆਦਾ ਸੋਚਣ, ਹਾਈ ਲੈਵਲ ਤੇ ਸੋਚਣ ਲਗ ਜਾਂਦੇ, ਬਹੁਤ ਜ਼ਿਆਦਾ ਦਿਮਾਗ ਬਹੁਤ ਜ਼ਿਆਦਾ ਚਲਾਉਂਦੇ ਨੇ। ਉਹਨਾ ਨੂੰ ਨੀਂਦ ਹੀ ਨਹੀਂ ਆਉਂਦੀ ਬਹੁਤ ਬਹੁਤ ਘੱਟ ਫਿਰ ਬਹੁਤ ਫਿਰ ਦਿਮਾਗ ਚ ਪ੍ਰੋਬਲਮ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ ਤੇ। ਸਹੀ ਗੱਲ ਹੈਨਾ, ਵੈਸੇ ਨੀਂ ਨੀਂਦ ਛੇ ਘੰਟੇ ਦੀ ਨੀਂਦ ਸਾਨੂੰ ਲੈਣੀ ਚਾਹੀਦੀ ਹੈ ਮੇਰੇ
ਨਹੀਂ-ਨਹੀਂ, ਭਾਅਜੀ ਦੇਖੇ ਜਾਏ ਸਾਇੰਸ ਵੀ ਕਹਿੰਦੀ ਹੈ ਸਾਨੂੰ ਅੱਠ ਘੰਟੇ ਦੀ ਆਪਣਾ ਸਲੀਪ ਤਾਂ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਜਿਹੜਾ ਹੁਮਰ ਹਿਊਮਨ ਮਾਈੰਡ ਹੁੰਦਾ ਨਾ ਉਹਨੂੰ ਆਪਾਂ ਜਿੰਨਾ ਬ ਬਟਨ ਪਾਵਾਂਗੇ ਉਥ ਤੇ ਫਿਰ ਉਹ ਸ਼ਾਂਤ ਹੋਣ ਦੇ ਵੀ ਨਾ ਮਤਲਬ ਕਾਫੀ ਸਟਰੈਸ ਵਿੱਚ ਆ ਜਾਂਦਾ ਤੇ ਉਹਨੂੰ ਮਾਇੰਡ ਨੂੰ ਸ਼ਾਂਤ ਕਰਨ ਵਾਤੇ ਸਾਨੂੰ ਆਪਣਾ ਜਿਹੜੀ ਸਲੀਪ ਵਗੈਰਾ ਕਰਨੀ ਪੈਂਦੀ ਹੈ ਜਿਨਾ ਸਾਡਾ ਮਾਇੰਡ-ਮਾਇੰਡ ਫਰੈਸ਼ ਹੁੰਦਾ ਹੈ ਸਾਡੇ ਜਿਹੜੇ ਥੋਟਸ ਹੈਗੇ ਆ ਉਹ ਵੀ ਖਤਮ ਹੁੰਦੇ ਹੈ ਸਾਨੂੰ ਕਿਉਂਕਿ ਕੁੱਛ ਯਾਦ ਨਹੀਂ ਰਹਦਾ ਆਪਾਂ ਸੁੱ ਹੁੰਦੇ ਦੇਖੋ ਤੁਸੀਂ ਸੁਣਿਆ ਤੁਹਾਨੂੰ ਵੀ ਪਤਾ ਹੋਣਾ ਕਿ ਤੁਸੀਂ ਸੁਣਦੇ ਹੋ। ਤੁਹਾਨੂੰ ਪਤਾ ਥੋੜ੍ਹੀ ਹੁੰਦਾ ਹੈ ਘਰ ਚ ਕੀ ਚੱਲ ਰਿਹਾ ਕੀ ਨ ਨਹੀਂ ਚੱਲ ਰਿਹਾ।
ਕਈਦੇ ਵੇਲੇ ਕਈ ਬੰਦੇ ਵੇਲੇ ਬੈਠੇ ਉਹਨਾਂ ਨੂੰ ਕਈ ਕਦੀ ਰਾਤੀ ਨੀਦ ਨੀ ਆਂਦੀ ਨਾ ਵੇਲੇ ਬੈਠਣ ਨਾਲ ਕੁ ਨੀਂਦ ਵੀ ਨੀ ਆਂਦੀ। ਕਿਉਂਕਿ ਨਾ ਕੋਈ ਥਕਾਵਟ ਹੋਣੀ ਨਾ ਕੁਛ ਹੋਣਾ ਥਕਾਵਟ ਥਕਾਵਟ ਵੀ ਨਹੀਂੀ ਹੁੰਦੀ ਨਾ ਥਕਾਵਟ।
ਵਗੈਰਾ ਨਹੀਂ ਕਰਦੇ।
ਥਕਾਵਟ ਵੀ ਨੀ ਹੁੰਦੀ ਕੁਛ ਵੀ ਨੀ ਹੁੰਦਾ ਉਹਨਾਂ ਨੂੰ ਤਦ ਕਰਕੇ ਵੀ ਨਾਲ਼ ਨੀਂਦ ਆਉਂਦੀ। ਹਾਂਜੀ ਸਹੀ ਗੱਲ ਹੈ, ਵੈਸੇ ਨੀਂਦ ਅੱਠ ਘੰਟੇ ਮੇਰੇ ਹਿਸਾਬ ਨਾਲ ਲੈਣੀ ਬਹੁਤ ਜ਼ਰੂਰੀ ਹੈ, ਕਿਉਂਕਿ। ਤੇ ਹੁਣ ਤੁਸੀਂ ਚਾਂਦੇ ਸਾਇੰਸ ਦੇ ਮੁਕਾਬਲੇ ਮੁਤਾਬਿਕ ਹੁਣ, ਅੱਠ ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ, ਹਨਾ ਜੀ। ਵੈਸੇ। ਨੀਂਦ ਨੀਂਦ ਕਈਆਂ ਬੇਂਦਿਆਂ ਨੂੰ ਨੀਂਦ ਆਉਂਦੀ ਨਹੀਂ, ਕਿਉਂਕਿ ਸ਼ਾਮੀ ਸੋ ਜਾਂਦੇ ਨੇ, ਹਰ ਟਾਈਮ ਕਿਉਕਿ ਬੰਦੇ ਦੇ। ਅੱਠ ਅੱਠ ਦੋ ਦਸ ਦੱਸ ਘੰਟੇ ਤੁਰੱਟ ਜਾਂਦੇ ਫਿਰ ਉਹਦੇ ਢਿੱਲੇ ਵੀ ਬੈਠੇ ਪੈ ਜਾਂਦੇ ਨੇ ਹਨਾ ਜੀ। ਵੈਸੇ ਸਾਨੂੰ ਰੋਜ਼। ਯੋਗਾ ਵਗੈਰਾ ਐਕਸਰਸਾਈਜ਼ ਵਗੈਰਾ ਸਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਬੋਡੀ ਫਿੱਟ ਰਹਿਣ ਸਾਡੀ। ਸਲੀਪ ਬੈਟਰ ਹੋਏ ਤੇ ਫਿਰ ਬੋਡੀ ਫਿਟ ਰਹੇ ਹਨਾ ਜੀ ਯੋਗਾ ਵਗੈਰਾ। ਸਵੇਰੇ ਸੈਰ ਕਰਨ ਜਾਣੀ ਚਾਹੀਦੀ ਹੈ, ਤਾਂ ਸਾਡੇ ਸਰੀਪ ਬੈਟਰ ਹੋਏ ਉੱਠਦੇ ਨਾਲ। ਉਠਦੇ ਨਾਲ ਹੀ ਐਕਸਰਸਾਈਜ਼ ਕਰਨੀ ਚਾਹੀਦੀ ਸਾਨੂੰ ਕਿ, ਪਤਲੇ ਰਹੇਈਏ ਸਾਡੀ ਸਰੀਰ ਬੈਟਰ ਹੋਏ।
ਹਾਂਜੀ ਹਾਂਜੀ ਤੁਸੀਂ ਵੀ ਆਪਣਾ ਦੇਖਿਆਣਾ ਨਾ, ਕਿ ਭਾਜੀ ਆਪਣਾ ਜਿਮ। ਮੰਨ ਲਓ ਕੋਈ ਹਾਰਡ ਵਰਕ ਵਗੈਰਾ ਕੋਈ, ਮਿਹਨਤ ਵਗੈਰਾ ਨੀ ਕਰਦੇ ਜਾਂ ਕੋਈ। ਕੰਮ ਵਗੈਰਾ ਨਿ ਕਰਦੇ ਉਹਨਾਂ ਨੂੰ ਫੇਿਰ ਇਹ ਕਿ, ਘਰ ਬੈਠੇ ਰਹਿਣਗੇ ਉਹਨਾਂ ਦਾ ਸੁਸਤੀ। ਤੀ ਪਈ ਰਹੇਗੀ, ਆਲਸ ਪਿਆ ਰਹੇਗਾ, ਉਹਨਾਂ ਦਾ ਫਿਰ ਇਹ। ਕਿ ਬਾਈ ਉਹਨਾ ਦੇ ਨਾ ਦਿਮਾਗ ਚ ਵੀ ਨੀਂਦਰ ਨੀਂਦਰ, ਆਉਂਦੀ ਰਹੇ ਗੀ, ਕਿਉਂਕਿ ਉਹਨਾ ਦਾ ਮਾਇੰਡ ਵੀ ਨਾ। ਕਿਸੇ ਪਾਸੇ ਚਲਾਾਨਗੇ ਨੀ, ਇਹ ਆਪਣੀ ਬੋਡੀ ਨੂੰ ਕੋਈ ਆਪਣਾ ਜ਼ੋਰ ਬੋਡੀ ਦਾ ਆਪਣਾ। ਕੋਈ ਪੇਨ ਨੀ ਹੋਊਗਾ ਜਾਂ ਮੰਨ ਲਓ ਸਰੀਰ ਥੱਕਿਆ ਹੈਗਾ, ਨੀ ਤੇ ਫੇਿਰ ਉਹਨਾ ਨੂੰ ਘਰ ਬੈਠੇ। ਨੀਂਦ ਆਏਗੀ ਜਾਂ ਤੇ ਦਿਨੇ ਨੀਂਦ ਆਏਗੀ ਜਾਂ ਤੇ ਰਾਤ ਨੂੰ ਨੀਂਦ ਨਹੀਂ ਆਊਗੀ। ਇਹ ਹੁੰਦਾ, ਜੇ ਮੰਨ ਲਓ ਤੁਹਾਡੀ ਬੋਡੀ। ਕਾਫ਼ੀ ਦਰਦ ਕਰ ਰਹੀ ਹੈ ਮਨ ਲੋ, ਤੁਹਾਨੂੰ ਤੁਸੀਂ ਬਹੁਤ ਕੰਮ ਕੀਤਾ ਤੁਹਾਡੀ ਤੁਸੀਂ। ਬਹੁਤ ਥੱਕ ਗਏ ਹੋ ਉਹ ਤੁਹਾਡੇ ਪੈਰ ਦਰਦ ਕਰ ਰਿਹਾ ਬਹੁਤ ਤੇ ਇਹ ਆ ਕਿ। ਤੁਹਾਨੂੰ ਭਾਅ ਜੀ ਆਪਣਾ ਤੁਸੀਂ ਰਾਤੀ ਸਹੋਗੇ ਨਾ ਅਤੇ ਤੁਹਾਨੂੰ ਪਤਾ ਨਹੀਂ ਲੱਗੇਗਾ, ਤੁਸੀਂ ਕਿੰਨਾ ਟਾਈਮ। ਕਦ ਸੁੱਤੇ ਸੀ ਤੇ ਸਵੇਰੇ।
ਹਮ ਜਿਵੇਂ ਛੋਟੇ ਬੱਚੇ ਦਾ, ਛੋਟੀਆਂ ਬੱਚਿਆਂ ਦਾ, ਜਿਹੜੇ ਛੋਟੇ ਬੇ। ਹੁੰਦੇ ਨੇ ਉਹਨਾਂ ਦਾ ਸਲੀਪਿੰਗ ਟਾਈਮ ਜਿਆਦਾ ਹੁੰਦਾ ਹੈ, ਮੇਰੇ ਹਿਸਾਬ ਨੂੰ ਕਿਉਂਕਿ ਉਹ ਛੋਟੇ ਹੁੰਦੇ ਨੇ, ਉਹ ਸਵੇਰੇ ਉੱਠਦੇ ਕਦੀ। ਕਦੀ ਕਦੇ ਰਾਤੀ ਰਾਤੀ ਨਹੀਂ ਸੌਂਦੇ ਉਹ ਸਵੇਰੇ ਸਵੇਰੇ। ਸਵੇਰੇ ਸੋ ਜਾਂਦੇ ਨੇ ਉਹ ਉਹਨਾਂ ਨਾਲ ਸਲੀਪਿੰਗ ਜਦ ਸੋਏਗੀ ਤਦੀ ਉਹਨੇ। ਹਾਰਮੋਨਸ ਵਧਣ ਗ ਤੇ ਵਧੀਆ। ਵਧੀਆ ਉਹਦੀ ਗਰੋਥ ਹੋਏਗੀਾ ਜੀ ਜਿਵੇਂ ਜਿਵੇਂ ਵੱਦੇ ਜਾਣਗੇ ਹਨਾ ਜੀ ਫਿਰ ਸਿਿੰਗ। ਟਾਈਮ ਘੱਟ ਹੁੰਦਾ ਰਹੇਗਾ ਮੇਰੇ ਹਿਸਾਬ ਨਾਲ ਹਨਾ, ਜੀ ਜਿੰਨੀ ਫੇਰ ਵਰਕਿੰਗ ਕਰੇਗੇ ਸਕੂਲ। ਅੱਜ ਕੱਲ ਬੱਚੇ ਸਕੂਲ ਪੜ੍ਹਦੇ ਨੇ ਬਹੁਤ ਬਹੁਤ ਸਟਰੈੱਸਸੁੰਦਾਿਰ ਸਾਨੂੰ ਪੜ੍ਹਾਈ ਦਾ ਸ ਸਲੀਪਿੰਗ ਕਰਨੀ ਬਹੁਤ। ਜੁੜੀ ਹੈਗੀ ਮੇਰੇ ਹਿਸਾਬ ਨਾਲ ਸਲੀਪਿੰਗ ਕਰੋਗੇ ਤਾਂ ਸਲੀਪਿੰਗ ਕਰੋਗੇ ਤੇ ਤੁਹਾਡੀ। ਸਾਡੀ ਸਭ ਕੁਛ ਕੰਮ ਵਧੀਆ ਹੋਏਗਾ ਤੁਸੀਂ ਫਿਟ ਰਹੋਗੇ ਜਿਵੇਂ ਤੁਸੀਂ ਅੱਜ ਕੱਲ੍ਹ ਬੱਚੇ। ਬੈਟਬੋਲ ਵਗੈਰਾ ਗੇਮਾਂ ਵਗੈਰਾ ਖੇਡਦੇ ਨੇ ਮੇਰੇ ਹਿਸਾਬ ਨਾਲ ਸਾਡੇ। ਸਾਡੀ ਬੋਡੀ ਮਸਲ ਟਿਸ਼ੂ ਵਗੈਰਾ ਬਿਲਕੁਲ ਸਹੀ ਰਹਿਣਗੇ ਜੀ ਸੈਂ। ਸਾਡਾ ਬ੍ਰੇਨ ਵੀ ਇਹਾਂਸ। ਹੋਏਗਾ ਲਰਨਿੰਗੋਬ ਪ੍ਰੋਬਲਮ ਨੀ ਹੈਗੀ ਕੋਈ ਵੀ ਹਨਾ ਜੀ ਸਹੀ ਗੱਲ ਹੈ, ਮੇਰੇ ਹਿਸਾਬ ਨਾਲ ਤੇ। ਸਾਡਾ ਬੂਸਟ ਮੈਟਲੀ ਸਹੀ ਕਰਦੇ ਸਟਟਰੈੱਸ ਵਗੈਰਾ ਰਿਡਿਊਜ ਕਰ। ਘੱਟ ਕਰ ਦਿੰਦਾ ਸਲੀਪ ਸੋਣ ਦੇ ਕਾਰਨ ਹਨਾ ਜੀ ਬਹੁਤ ਜ਼ਿਆਦਾ। ਐਨਰਜੀ ਵੀ ਮਿਲਦੀ ਨਾਲ ਸੌਣ ਦੇ ਨਾਲ ਹਨਾ ਜੀ ਸਾਡੇ ਰ। ਐਥਲੀਟ ਵਰਕ ਵਰਕੋ ਪਰਫੋਰਮੈਂਸ ਵਧੀਆ ਸੋਣ ਦੇ ਨਾਲ ਜ ਸੋ ਹੋ ਗ ਜ਼ਿਆਦਾ ਵਧੀਆ। ਵਧੀਆ ਤੁਸੀਂ ਆਪਣਾ ਰੈਸਟ ਵਗੈਰਾ ਕਰੋਗੇ ਹਨਾ ਜੀ। ਬਹੁਤ ਸਾਰੇ ਠੀਕ ਹੈ ਜਿਵੇਂ ਹੁ ਜਿਵੇਂ ਹੁਣ ਛੇ ਤੋਂ ਛੇ। ਸਾਲ ਤੋਂ ਬਾਰਾਂ ਸਾਲ ਹੋ ਗਏ ਉਹਨਾਂ ਨੂੰ ਉਹ ਨੂੰ ਉਹਨਾਂ ਨੂੰ ਜ਼ਿਆਦਾ ਨੀਂਦ ਨੀਂਦ ਲੈਣੀ ਚਾਹੀਦੀ ਹੈ ਹਨਾ ਜੀ। ਉਹ ਜਿੰਨੇ ਜਿੰਨੇ ਏਰ ਵੱਡ ਖਉਂਦੇ ਰਹੇਗੇ ਉਹਨਾਂ। ਕੱਟ ਨੀਂਦ ਹੋ ਜਾਂਦੀ ਮੇਰੇ ਹਿਸਾਬ ਨਾਲ ਕਿਉਕਿ ਸਟਰੈਸ੍ਟ। ਜਿਆਦਾ ਵੱਧ ਜਾਂਦਾ ਸਟਰ੍ਰੈਸ ਕਾਰਨ ਨੀ ਆਉਂਦੀ ਮੇਰੇ ਹਨਾ ਜੀ ਹੁਣ ਤੁਸੀਂ। ਤੁਸੀਂ ਵੀ ਦੱਸਿਆ ਹਨਾ ਜੀ ਅਤੇ ਸ ਸਲੀਪਿੰਗ ਦੇ ਇਫੈਕਟ ਵੀ ਬਹੁਤ ਨੇ ਕਿ ਸਾਡੇ ਜ਼ਿਆਦਾ ਸੋਣ ਦੇ ਨਾਲ ਮੂਡ ਵੀ ਸਵਿੰਗ ਹੋ ਜਾਂਦਾ ਹੈ ਢਿੱਲਾ ਮ ਢਿੱਲੇ ਰਹਿਣ ਲੱਗਦੇ ਨੇ ਬੰਦੇ ਹਨਾ ਜੀ ਹੋਰ ਵੀ ਬਹੁਤ ਜ਼ਿਆਦਾ ਫਰਕ ਪੈਂਦੇ ਨੇ ਮੂਡ ਹੋ ਹੋਰ ਵੀ ਜਿਨਾ ਮੈਂ ਹੋਰ ਸਾਡੇ ਕੋਈ ਡਿਸੀਜ਼-ਡਿਸੀਜ਼ ਵੀ ਹੋ ਜਾਂਦਾ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਰਿਸਕਫ ਕਰੋ ਅ ਕਰੋਨਿਕ ਡਿਸੀਜ਼ ਵਗੈਰਾ ਬਹੁਤ ਜ਼ਿਆਦਾ ਡਿਸੀਜ਼ ਹੋ ਜਾਂਦੇ ਮੇਰੇ ਹਿਸਾਬ ਨਾਲ ਵੈਸੇ ਤਾਂ ਸਾਡੀ ਬੋਡੀ ਨੂੰ ਨਾ ਐਸੇ-ਐਸ ਵਧੀਆ ਹੈਗੇ ਆ ਫਿਜੀਕਲ ਫਿਟ ਰਹਿਨੇ ਚਾਹੀਦੇ ਮੈਂਟਲੀ ਫਿਟ ਰਹਿਨ ਸਲੀਪ ਰਹਿਣੀ ਬਹੁਤ ਜ਼ਰੂਰੀ ਹੈਗੀ ਆ ਮੇਰੇ ਹਿਸਾਬ ਨਾਲ ਤੇ ਬਹੁਤ ਜ਼ਿਆਦਾ ਜ਼ਰੂਰੀ ਹਨ। ਸਾਡੇ ਮਸਲ ਰਿਕਵਰੀ ਕਰਨ ਅਸਤੇ ਟਿਸ਼ੂ ਨੂੰ ਰਿਕਵਰੀ ਕਰਨ ਅਸਤੇ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਜ਼ਰੂਰੀ ਹੈਗੀ ਹੈ ਔਰ ਤੇ ਕੋਈ ਇਨਫੈਕਸ਼ਨ ਇਮਿਊਨੀ ਸਿਸਟਮ ਦੇ ਵਿੱਚ ਉਹਨਾ ਅਸਤੇ ਵੀ ਬਹੁਤ ਸਲੀਪ ਬਹੁਤ ਬੈਟਰ ਹੈਗੀ ਮੇਰੇ ਹਿਸਾਬ ਨਾਲ
ਹਾਂਜੀ-ਹਾਂਜੀ ਤੁਸੀਂ ਆਪਣਾ ਸੁਣਿਆ ਨਾ ਕਿ ਬਈ ਪੁਰਾਣੇ ਜਿਹੜੇ ਛੋਟੇ ਜਿਹੜੇ ਨਿਊ ਜਨਰੇਸ਼ਨ ਮੰਨ ਲਓ ਕੋਈ ਬੱਚਾ ਹੈਗਾ ਹੈ ਉਹਨੂੰ ਤੇ ਡਾ ਵੀ ਕਹਿੰਦੇ ਕਿ ਵੀ ਤੁਸੀਂ ਆਪਣਾ ਨਾ ਪ੍ਰੋਪਰ ਅੱਠ ਘੰਟੇ ਆਪਣਾ ਦਸ ਘੰਟੇ ਸਲੀਪ ਲੈਣੀ ਕਿਉਂਕਿ ਉਹਦੇ ਜਿਹੜੇ ਹੋਰਮੋਨ ਹੈਗੇ ਨਾ। ਗਰੋਥ ਹੋਰਮੋਨਸ ਉਹ ਨਾ ਜਦੋਂ ਬੰਦਾ ਸੋਂਦਾ ਹੈ ਤਾਂ ਉਹ ਗਰੋਥ ਹਾਰਮੋਨਸ ਨਾ ਮਤਲਬ ਆਪਣਾ ਡਬਲ ਰਿਲੀਜ਼ ਹੁੰਦੇ ਨੇ ਆਪਣੇ ਬੂਸਟ ਵਿੱਚ ਆ ਜਾਂਦੇ ਨੇ ਕਿਉਂਕਿ ਦੇਖੋ ਤੁਸੀਂ ਰਿਲੈਕਸ ਵਿੱਚ ਹੋ। ਤੁਹਾਡੀ ਬੋਡੀ ਨੂੰ ਅਗਰ ਤੁਸੀਂ ਰਿਲੈਕਸ ਦੋਗੇ ਤਾਂ ਤੁਹਾਡੀ ਗਰੋਥ ਹੋਰਮੋਨਸ ਵੱਧਣਗੇ। ਜਿਹਦਾ ਨਾਲ ਅਗਰ ਤੁਸੀਂ ਜ਼ਿਆਦਾ ਸੋਵੋਗੇ ਤਾਂ ਤੁਹਾਡੀ ਹਾਈਟ ਵੀ ਲੰਬੀ ਹੁੰਦੀ ਹੈ ਕਿਉਂਕਿ ਬੱਚਿਆਂ ਨੂੰ ਇਓ ਕਹਿੰਦੇ ਖਾਸ ਕਰ ਕਿ ਮਾਇੰਡ ਵਿਚ ਕੋਈ ਰੇਸ਼ਮੀਨ ਹੁੰਦੇ ਨਾ, ਆਪਣਾ ਸੌਣ ਨਾਲ ਹਾਰਮੋਨ ਇਰੀ,
ਹਾਂਜੀ, ਸੋਣ ਦੇ ਨਾਲ ਸਾਨੂੰ ਜਿਆਦਾ ਸਾਡੇ ਕੋਈ ਵੀ ਹਾਰਟ ਡਿਸੀਜ਼ ਵਗੈਰਾ, ਕੁੱਛ ਨੀ ਹੁੰਦੇ ਮੇਰੇ ਹਿਸਾਬ ਨਾਲ ਹਨਾ ਜੀ। ਸਾਡੇ ਜਿਵੇਂ ਹੁਣ ਤੁਸੀਂ, ਜ਼ਿਆਦਾ ਸੋਂਦੇ ਰੋਗੇ-ਸੋਂਦੇ ਰੋਗੇ ਸਾਡੀ ਹੈਲਥ ਵੀ ਥੋੜ੍ਹੀ ਜ਼ਿਆਦਾ ਨਾ ਸੋਣਾ ਚਾਹੀਦਾ ਬਿ ਬਿਲਕੁਲ ਢਿੱਲਾ ਪੈ ਜਾਂਦਾ। ਬੰਦਾ ਲੀ ਕਹਿੰਦਾ ਲੀਚੜ ਲੀਸਾ ਪੈ ਜਾਂਦਾ ਉਹ ਉਹਵੇ ਜਿਹਾ ਹੋ ਜਾਂਦਾ ਮੇਰੇ ਹਿਸਾਬ ਨਾਲ ਫੇਰ ਜ਼ਿਆਦਾ- ਜ਼ਿਆਦਾ ਸੌਣ ਦੇ ਨਾਲ ਸੁੱਤੀ ਰਹਿਣ ਨਾਲ ਮੋਟੇ ਵੀ ਹੋ ਜਾਂਦੇ ਨੇ, ਬਹੁਤ ਜ਼ਿਆਦਾ ਫਾਸਟ -ਫੂਡ ਖਾਣਾ ਅਜ- ਕੱਲ ਦੇ ਯੂਥ ਬਹੁਤ ਜ਼ਿਆ ਫਾਸਟ ਫੂਡ ਖਾਂਦਾ ਹੈ। ਹਨਾ ਜੀ ਫਿਰ ਸੌ ਵੀ ਨੀ ਪਾਂਦੇ ਹਨਾ ਜੀ। ਹ ਤੁਸੀਂ ਦੇਖ ਲੋ ਕੋਈ ਬੰਦੇ ਬਹੁਤ ਜ਼ਿਆਦਾ ਕੰਮ ਕਰਦੇ, ਬਹੁਤ ਜ਼ਿਆਦਾ ਕੰਮ ਹੁੰਦਾ ਸਟਰ੍ਰੈਸ ਹੁੰਦਾ ਕੰਮ ਦਾ ਵੀ, ਬਹੁਤ ਜ਼ਿਆਦਾ ਜਿਵੇਂ ਤੁਸੀ ਵੇਖ ਲੋ ਜਿਵੇਂ ਕੱਲ ਇਹ ਕੰਮ ਕਰਨਾ ਵੀ ਕਰਨਾ ਹੀ ਕਰਨਾ ਫਿਰ ਰਾਤੀ ਨੂੰ ਉਹ ਨੂੰ ਨੀਂਦ ਨੀ ਆਉਂਦੀ ਬਹੁਤ ਜ਼ਿਆਦਾ ਸਟਰੈਸ ਲੈ ਕੇ ਬੈ ਜਾਂਦੇ ਮਾਇੰਡ ਤੇ ਤੇ ਨਹੀਂ ਨੀਂਦ ਆਉਣੀ ਬੜੀ ਮੁਸ਼ਕਿਲ ਹੁੰਦੀ ਤੁਸੀਂ ਆਪਣੀ ਐਕਰਸ ਗੈ ਜਿਵੇ ਐਕਸਰਸਾਈਜ਼ ਵਗੈਰਾ ਰੋਜ਼ ਕਰੋਗੇ ਨਾ ਸਵੇਰੇ -ਸਵੇਰੇ ਰਾਤੀ ਸੋਣ ਤੋਂ ਪਹਿਲੇ ਵਗੈਰਾ ਬਹੁਤ ਜ਼ਿਆਦਾ ਜਿਵੇਂ ਤੁਸੀਂ ਕੰਮ ਕਰੋਗੇ ਹਾਰਡਵਰਕ ਕਰੋਗੇ ਤਾਂ ਸਟਰੈਸ ਹੋਏਗਾ ਤੁਹਾਨੂੰ ਨੀਂਦ ਆ ਜਾਏਗੀ। ਕਈ ਨੂੰ ਤੇ ਵਸੇ ਦਿਮਾਗ ਦੀ ਪ੍ਰੋਬਲਮ ਹੁੰਦੀ ਹੈ ਕਿ, ਕਈਆ ਨੂੰ ਨੀਦ ਨਹੀਂ ਆਉਂਦੀ, ਮੇਰੇ ਹਿਸਾਬ ਨਾਲ ਤੇ ਹਨਾ ਜੀ ਸਹੀ ਗੱਲ ਹੈ, ਹੁਣ ਤੁਸੀਂ ਵੇਖੋ ਹੁਣੇ ਬਹੁਤ ਨੁਕਸਾਨ ਵੀ ਹੈ ਜਿਵੇਂ ਹੁਣ ਤੁਹੀ- ਤੁਹੀ ਤੁਸੀਂ ਜ਼ਿਆਦਾ ਸੋ ਸੋਵੋਂਗੇ ਤੁਹਾਡੇ ਜਿਵੇਂ ਹੁਣ ਤੁਸੀਂ ਜ਼ਿਆਦਾ ਸੁਣਦੇ ਰਹੇ-ਸੁਣਦੇ ਰਹੇ-ਸੁਣਦੇ ਰਹੇ। ਸਾੇ ਮ ਮੈਮਰੀ ਵੀ ਕਰੀ ਪ ਪੳਅਰ ਮੈਮਰੀ ਹੋਣ ਲੱਗ ਜਾਂਦੀ ਹੈ ਦਿਮਾਗ 'ਚ ਕੁਝ ਗਲਤ ਸੋਚਣ ਲੱਗ ਜਾਂਦੇ ਨਾ ਜੀ ਕਈ ਗੰਦੇ-ਗੰਦੇ ਸੁਪਨੇ ਗੰਦੇ, ਗੰਦੇ ਸੁਪਨੇ ਵੀ, ਆਉਂਦੇ ਤੁਸੀਂ ਛ ਸੋਚ ਸੌਣਦੇ ਪਏ ਤੁਸੀਂ ਸਵੇਰ ਪ ਜ ਤੁਸੀਂ ਸੋਣਾ ਸ਼ੁਰੂ ਕੀਤਾ ਤੁਹਾਨੂੰ ਪਿੱਛੇ ਕਿਂ ਪੂਰੇ ਦਿਨ 'ਚ ਕੀ ਕੀਤਾ ਸਾਨੂੰ ਯਾਦ ਆਏਗਾ ਬਿਲਕੁਲ ਆਰਾਮ-ਆਰਾਮ ਨਾਲ ਮੈਂ ਅੱਜ ਇਹ ਕੀਤਾ ਕਿਸ ਤੁਸੀਂ ਗਲਤ ਕਿਸੇ ਨੇ ਗਲਤੀ ਕਰਤੀ, ਕਿਸੇ ਨੇ ਠੱਗੀ ਕਰਤੀ। ਕਈਆਬੰਦਿਆਂ ਨੂੰ ਹੁੰਦਾ, ਬਹੁਤ ਯਾਦ ਆਉਂਦਾ ਹੈ ਮੈਂ ਐਂ ਨੀ ਕੀਤੀ, ਸਟਰ੍ਰੈਸ ਬਹੁਤ ਦਿਮਾਗ ਤੇ ਲੱਗ, ਜਾਂਦਾ ਹਨਾ ਜੀ, ਸਟਰ੍ਰੈਸ ਦੇ ਕਾਰਨ ਉਹ ਨੂੰ ਨੀਂਦ ਨਹੀਂ ਆਂਦੀ ਫਿਰ ਇਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ। ਫਿਰ ਡਾਕਟਰ ਕੋਲ ਜਾਂਦੇ ਨੇ, ਫਿਰ ਉਹਨਾਂ ਦੀ ਤਬੀਅਤ ਵੀ ਖਰਾਬ ਹੋ ਜਾਂਦੀ ਬਹੁਤ ਜ਼ਿਆਦਾ। ਡਿੱਲੀ ਹੋ ਜਾਂਦੀ ਹੈ, ਫਿਰ ਡਾਕਟਰ ਵੀ ਫ ਪੈਸੇ ਦਿੰਦੇ ਨੇ, ਪੈਸੇ ਵੀ ਜਿਆਦਾ ਲਗਦੇ ਨੇ ਹਨ ਜੀ। ਸਲੀਪ ਦੇ, ਫਾਇਦੇ ਵੀ ਬਹੁਤ ਹੈਗੇ ਨੇ, ਮੇਰੇ ਹਿਸਾਬ ਨਾਲ ਤੁਹਾਡੇ ਮੈਂਟਲੀ ਮੈਂਟਲੀ ਫਿਟ ਰਹਣਗੇ ਆਪਾਂ ਹਨਾ ਜੀ ਬਹੁਤ ਜਿਆਦਾ ਫਾਇਦਾ ਨੇ ਮੇਰੇ ਹਿਸਾਬ ਨਾਲ ਤੇ ਸਾਡੇ ਬ੍ਰੇਨ ਦੀ ਮ ਮੈਮਰੀ ਜਿਵੇਂ ਦ ਸੋਵੋਗੇ ਤੁਸੀਂ ਮੈ ਦਿਮਾਗ ਫਰੈਸ਼ ਹੋਏਗਾ ਬਿਲਕੁਲ ਜੀ। ਬਿਲਕੁਲ ਫਰੈਸ਼ ਹੋਏਗਾ ਜੀ ਫਿਰ ਤੁਸੀਂ ਉਸ ਤੋਂ ਬਾਅਦ ਫਿਰ ਉਠੋਗੇ ਅੱਜ ਕੱਲ੍ਹ ਦੇ ਬੱਚੇ ਜਿਵੇਂ ਸਕੂਲੇ ਜਾਣਾ ਹੁੰਦਾ। ਸੋ ਕੇ ਫਰੈਸ਼ ਹੋਇਆ ਜਾਂਦਾ ਦਿਮਾਗ, ਫਿਰ ਸਕੂਲੇ ਜਾਂਦੇ ਨੇ, ਫਿਰ ਪੜ੍ਹਾਈ ਕਰਦੇ ਨੇ, ਟਿਊਸ਼ਨ ਜਾਂਦੇ ਨੇ ਫਿਰ ਦੁਬਾਰਾ, ਫਿਰ ਸੌਂਦੇ ਨੇ ਹਨਾ ਜੀ, ਫਿਰਂ ਐਵੇਂ ਸੋਣ -ਸੌਣ ਨਾ ਤੇ ਫਿਰ ਉਹਨਾਂ ਦੀ ਬੋੜੀ ਨ ਸਹੀ ਹੋਣੀ ਨਾ ਦਿਮਾਗ ਸਟਰੈਸ ਤੋਂ ਘੱਟ ਸਟਰੈੱਸ ਜਾਏਗਾ ਦਿਮਾਗ ਨਹੀਂ ਸੋਣਗੇ ਤੇ ਹਨਾ ਜੀ। ਫਿਰ ਬੜੀ ਜਿਆਦਾ ਪ੍ਰੋਬਲਮ ਫੇਸਿੰਗ ਕਰਨੀ ਪੈ ਰਹੀ ਹਨਾ ਜੀ। ਬਹੁਤ ਜ਼ਿਆਦਾ ਤੁਸੀਂ-ਤੁਸੀਂ ਇਹਨੂੰ ਤੁਸੀਂ ਇਹਨੂੰ ਇੰਪਰੂਵ ਵੀ ਕਰ ਸਕਦੇ ਹੋ, ਤੁਸੀਂ ਹੁਣ ਜਿਵੇਂ ਪ੍ਰੋਬਲਮ ਐਕਸਸ ਦੇ ਅਕਾਰਡਿੰਗ ਕਰੋਗੇ ਹਨਾ ਜੀ ਤੁਸੀਂ ਆਪਣੀ ਲਰਨਿੰਗ ਵਾਲੇ ਰੋਜ਼ ਕਰੋਗੇ ਪ੍ਰੋਬਲਮ ਜੋਬ ਸਕਿੱਲ ਲੱਭੋਗੀ-ਸਕਿੱਲ ਲੱਭੋਗੀ ਸੋਲਵ ਹੋਏਗੀ ਹਨਾ ਜੀ ਔਰ ਆਪਣੀ ਕੰਸਲਟੇਸ਼ਨ ਨੂੰ ਇਨਕਰੀਜ਼ ਕਰਾਂਗੇ ਜਾਂ ਫਿਰ ਐਮ ਇੂ ਹੋ ਜਾਂਦਾ ਸਾਡਾ ਇੰਪਰੂਵ ਹੋ ਜਾਂਦਾ ਜਿਵੇਂ ਬ੍ਰੇਨ ਦੀ ਪ੍ਰੋਬਮ ਹੋ ਕਿਨੂੰ ਹਨਾ ਜੀ।
ਹਾਂਜੀ-ਹਾਂਜੀ
ਫਿਜ਼ਕਲ, ਸਪੋਰਟ ਫਿਜੀਕਲ ਦੀ ਸਾਨੂੰ ਫਿਜੀਕਲ ਵੀ ਫਿੱਟ ਕਰਦਾ ਜਿਵੇਂ ਤੁਸੀਂ ਵੇਖ ਲਓ ਸਾਡਾ ਬਲੱਡ ਪ੍ਰੈਸ਼ਰ ਵਗੈਰਾ ਹ ਹਾਰਟ ਹੈਲਥ ਬਹੁਤ ਬਹੁਤ ਜ਼ਿਆਦਾ ਸਹੀਕਹਿਦੇ, ਬਿਲਕੁਲ ਨੀਂਦ ਦੇ ਕਾਰਨ ਹਨਾ ਜੀ, ਹੋਰਮਨ ਲੈਵਲ ਵੀ ਵਦਾਉਂਦਾ ਨੂੰ ਦੱਸਿਆ, ਹੇ ਮੈਂ ਬਿਲਕੁਲ ਜੀ। ਹੋਰਮਨਸ ਲੈਵਲ ਬਹੁਤ ਜ਼ਿਆਦਾ ਵਧ ਜਾਂਦਾ ਹੈ ਹਨਾਂ ਜੀ, ਔਰ ਬੰਦਾ ਜਿਵੇਂ ਹੁਣ ਤੁਸੀਂ ਕੋਈ ਹਾਰਟ ਘੱਟ ਨਾਲ ਕੋਈ ਰ ਸੋਣ ਦੇ ਨਾਲ ਰਿਸਕ ਵੀ ਨਹੀਂ ਹੁੰਦਾ ਕੋਈ ਜ਼ਿਆਦਾ ਜ਼ਿਆਦਾ ਨਹੀਂ ਸੋਣਾ ਚਾਹੀਦਾ ਮਤਲਬ ਜਿੰਨਾ, ਤੁਹਾਨੂੰ ਦੱਸਿਆ ਤੋਂ ਸੱਤ ਘੰਟੇ, ਤੇ ਉਹ ਨੂੰ ਫੇਰ ਹਾਰਟ ਡਿਸੀਜ਼ ਬਹੁਤ ਘੱਟ ਪ੍ਰੋਬਲਮ ਹੁੰਦੀ ਹੈ ਮੇਰੇ ਹਿਸਾਬ ਨਾਲ ਹਨਾ ਜੀ।
ਬਿਲਕੁਲ-ਬਿਲਕੁਲ। ਆਪਣਾ ਬੋਡੀ ਨਹੀਂ ਲੈ ਕੇਰ ਆਪਣਾ, ਸਲੀਪ ਵਗੈਰਾ ਵੀ ਬਹੁਤ ਜਰੂਰੀ ਹੁੰਦੀ ਹੈ ਦੇਖਿਆ ਜੇ ਤੇ।
ਹਾਂਜੀ-ਹਾਂਜੀ।
ਜੇਕਰ ਤੁਸੀਂ ਆਪਣਾ ਸਲੀਪ ਵਗੈਰਾ ਅੱਛੀ ਲਓਗੇ, ਤੁਹਾਡੀ ਮਤਲਬ ਥੋਰਾ ਮਾਇੰਡ ਵੀ ਤੁਹਾਡਾ ਹੈਪੀ ਹੋਏਗਾ ਮੂਡ ਵੀ ਤੁਹਾਡਾ ਹੈਪੀ ਹੋਏਗਾ। ਦੇਖੋ ਫਿਰ, ਕੁੁਝ ਵਰਤਾ ਇਹ ਵੀ ਹੁੰਦਾ ਹੈ ਕਿ ਬਈ ਤੁਸੀਂ ਸੁੱਥੇ ਹੋਏ ਹੋ ਤੁਹਾਨੂੰ ਅਲੱਗ-ਅਲੱਗ ਸੁਪਨੇ ਆ ਰਹੇ ਨੇ, ਤੁਸੀਂ ਆਪਣਾ ਘਰ ਦੇ ਦੱਸਦੇਓ ਕਿ ਮੈਨੂੰ ਐ ਸਪਨਾ ਆਇਆ। ਤੇ ਤੁਹਾਨੂੰ ਸਪਨਾ ਆਉਂਦਾ, ਜਾਂ ਕਈ ਵਾਰ ਤੇ ਵਧੀਆ- ਵਧੀਆ ਸਪਨੇ ਆਉਂਦੇ ਜਿਵੇ, ਤੁਹਾਡਾ ਮੂਡ ਹੈਪੀ ਹੁੰਦਾ ਕਈ ਵਾਰ ਤਾਂ, ਬੰਦਾ ਹੈ ਨਾ ਕਿ ਪੂਰਾ ਥੱਕਿਆ -ਥੁੱਕਿਆ ਹੁੰਦਾ। ਅਗਲੇ ਦਿਨ ਮੰਨ ਲਓ ਕਿਸੇ ਦੀ ਮੰਨ ਲਓ ਕੋਈ ਕੰਮ ਜਾਂਦਾ। ਅਗਲੇ ਦਿਨ ਉਹ ਸੰਡੇ ਹੈ, ਛੁੱਟੀ ਹੈ ਉਹ ਬੰਦਾ ਕਹਿੰਦਾ ਯਾਰ ਤੇ ਮੈਂ, ਪੂਰਾ ਰੱਜ ਗਿਆ ਸਾ ਸੌਵਾਂਗਾ ਯਾਰ ਮੈਨੂੰ ਵੱਡੇ ਟਾਈਮ ਤੋਂ ਬੜੀ ਨੀਂਦ ਆ ਰਹੀ ਹੈ ਮੈਂ ਸੁੱਤਾ ਨੀ ਯਾਰ ਮੈਂ ਬਹੁਤ ਥੱਕਿਆ ਦਾ। ਉਹ ਫਿਰ, ਭੱਜੀ ਉਹਦੇ ਚਿਹਰੇ ਤੇ ਨਾਲ ਇੱਕ ਅਲੱਗ, ਖੁਸ਼ੀ ਹੁੰਦੀ ਇੱਕ ਦਿਨ ਦੀ ਸਲੀਪ, ਮੈਂ ਤੇ ਪੂਰਾ ਸੋਵਾਂਗਾ। ਔਰ ਮਤਲਬ ਉਹ ਸੋਫ, ਨ ਪਾਉਂਦਾ ਭਾਜੀ ਉਸ ਟਾਈਮ ਤੇ, ਕਿਉਂਕਿ, ਉਹਦੇ ਨਾ ਮਾਇੰਡ ਚ ਘੁੰਮਦਾ ਰਹਿੰਦਾ ਯਾਰ ਉਹ ਨਾ ਆਦਤ ਪੈ ਜਾਂਦੀ ਜਲਦੀ ਉੱਠਣ ਦੀ ਤੇ ਕਹਿੰਦਾ ਯਾਰ ਅੱਜ ਫਿਰ ਜਲਦੀ ਉੱਥੇ ਕੋਲੇਜ ਜਾਣਾ ਕਹਿੰਦਾ ਯਾਰ ਅੱਜ ਤੇ ਛੁੱਟੀ ਹੈ ਯਾਰ।
ਜੀ ਮੈਨੂੰ ਚੰਗਾ ਲੱਗਿਆ ਨਾਲ ਗੱਲ ਕਰਕੇ ਚਲੋ ਬਾਅਦ ਚ ਗੱਲ ਕਰਾਂਗੇ, ਜਦੋਂ ਫਰੀ ਟਾਈਮ ਹੋਏਗਾ ਸਤਿ ਸ਼ੀ ਅਕਾਲ। ਸਤ ਸ਼੍ਰੀ ਅਕਾਲ।